ਹੈਲੋ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਹੈ ਭੈਣ ਜੀ?
ਮੈਂ ਠੀਕ ਹਾਂ। ਤੁਸੀਂ ਸੁਣਾਓ, ਕੀ ਕਰਦੇ ਪਏ ਸੀ?
ਬਸ ਕੁਛ ਨੀ, ਸਫਾਈਆਂ ਕਰਨ ਲੱਗੇ ਹੋਏ ਸੀਗੇ। ਬੱਚੇ ਗਏ ਹੋਏ ਨੇ ਸਕੂਲ।
ਅੱਛਾ-ਅੱਛਾ।
ਹਾਂਜੀ। ਹੋਰ ਤੁਸੀਂ ਦੱਸੋ ਤੁਹਾਡੇ ਬੱਚੇ ਗਏ ਸਕੂਲ? ਬਾਰਿਸ਼ ਤਾਂ ਭੈਣ ਜੀ ਪੁੱਛੋ ਨਾ ਸਾਰੀ ਰਾਤ ਬਾਰਿਸ਼ ਇੱਥੇ ਪੈਂਦੀ ਰਹੀ ਹੈ ਸਾਡੇ ਤਾਂ ਪ- ਖੇ ਵੀ ਬੰਦ ਹੋ ਗਏ ਨੇ। ਇੰਨਾ ਮੌਸਮ ਠੰਡਾ ਹੋ ਗਿਆ। ਹੋਰ ਕੀ।
ਆਹ ਸਾਡੇ ਆਪ ਇਥੇ ਲੱਗੀ ਏ। ਕੱਲ ਦੀ ਲੱਗੀ ਪਈ ਏ।
ਫੇਿਰ ਤਾਂ ਬਹੁਤ ਵਧੀਆ ਏ ਬਾਰਿਸ਼ ਪੈ ਗਈ ਨਾ ਹੁਣ ਮੌਸਮ ਠੰਡਾ ਹੋ ਗਿਆ ਨਹੀਂ ਤਾਂ ਨਾ ਗਰਮੀ ਨਾਲ ਬਹੁਤ ਬੁਰਾ ਹਾਲ- ਸੀਗਾ।
ਹਾਂ-ਹਾਂ।
ਹਾਂਜੀ, ਹੋਰ ਦੱਸੋ ਬੱਚੇ ਗਏ ਸਕੂਲ?
ਹਾਂਜੀ-ਹਾਂਜੀ, ਹੁਨ ਚਲੇ ਗਈ। ਬਾਰਿਸ਼ ਰੁਕੀ ਸੀ, ਮੈਂ ਕਿਹਾ ਜਾਵੇ। ਕਾਰ ਤੇ ਨੇ ਫੇਰ ਇਹ ਬਾਹਰ ਮੀਂਹ ਚ ਜਾਏਗੀ? ਗਰੇਹੀ।
ਹੋਰ ਫੇਰ ਬੱਚਾ ਪਾਣੀ ਚ ਖੇਡਦਾ ਬੀਮਾਰ ਹੁੰਦਾ ਤੰਗ ਕਰਦਾ ਐ। ਨਈ ਸਈ ਕੀਤਾ ਤੁਸੀਂ ਸਕੂਲ ਭੇਜ ਦਿੱਤਾ।
ਹੂੰ-ਹੂੰ।
ਹਾਂਜੀ, ਹੋਰ ਨਾਸ਼ਤਾ ਕਰ ਲਿੱਤਾ? ਤੁਸੀਂ
ਨਾ ਬਸ ਹੁਨ ਕੰਮ ਨਿਬੜਿਆ। ਬਾਰਿਸ਼ ਆਈ ਬੰਦਾ ਦਿਲ ਈ ਨੀ ਕਰਦਾ ਸਫ਼ਾਈ ਕਰੀਏ ਨਾ ਕਰੀਏ ਫੇਰ ਓਹੀ ਵਿੱਚ ਪਾਣੀ-ਪਾਣੀ ਗਿੱਲੇ ਪੈਰ ਅੰਦਰ ਆ ਬਸ ਮਨ ਈ ਕਰਦਾ ਨੀ। ਫੇਰ ਵੀ ਤਸ ਆਪਣੀ ਕਰਨੀ ਪੈਂਦੀ ਹੈ ਤਸੱਲੀ ਬੀ ਆ ਵੀ ਸਫਾਈ ਕੀਤੀ ਏ।
ਹਾਂ ਦੇਖੋ ਥੋੜਾ ਬਹੁਤਾ ਤਾਂ ਝਾੜੂ ਤਾਂ ਮਾਰਨਾ ਈ ਪੈਂਦਾ ਹੈਗਾ ਪੋਚੇ ਬਿੰਦਾ ਨਾ ਮਾਰੇ ਭਾਵੇਂ ਕਿਉਂ। ਗਿੱਲੇ ਪੈਰ ਮਿੱਟੀਆਂ ਵਾਲੇ ਅੰਦਰ ਬਾਹਰ ਹੁੰਦੇ।
ਹਾਂ ਓ ਤੇ ਹੈ ਵੀ ਹੈ।
ਹਾਂਜੀ, ਹੋਰ ਦੱਸੋ।
ਹੋਰ ਬਸ ਸਭ ਠੀਕ ਵਧੀਆ ਤੁਸੀਂ ਦੱਸੋ ਹੋਰ ਕੀਸਾ ਯਾਦ ਕੀਤਾ।
ਬਸ ਮੈਂ ਨਾ ਐਕਚੁਲੀ ਬੱਚੇ ਜਿਵੇਂ ਹੁਣ ਸਕੂਲ ਜਾਣ ਲੱਗੇ ਆ ਨਾ। ਤੇ ਬੱਚੇ ਕੁੱਝ ਖਾ ਕੇ ਨੀ ਆਂਦੇ ਜਿਵੇਂ ਲੰਚ ਬੋਕਸ ਚ ਰੋਟੀ ਪਾ ਕੇ ਭੇਜਦੇ ਆ ਨਾ ਸਬਜ਼ੀ ਨਾਲ ਕਦੀ ਤਾਂ ਅੱਧਾ ਹਿੱਸਾ ਖਾ ਆਂਦੇ ਨੇ ਕਦੀ ਅੱਧੀ ਰੋਟੀ ਖਾਂਦੇ ਨੇ ਕਦੀ ਚੱਪਾ ਰੋਟੀ ਖਾਂਦੇ ਨੇ ਖਾ ਕੇ ਨੀ ਆਂਦੇ। ਏਨਾਂ ਦੀ ਰੋਟੀ ਏਦਾਂ ਹੀ ਵਾਪਿਸ ਆਂਦੀ ਐ ਮੈਨੂੰ ਸਮਝ ਨੀ ਆਂਦਾ ਏਨਾਂ ਨੂੰ ਮੈਂ ਲੰਚ ਬੋਕਸ ਦੇ ਵਿੱਚ ਕੀ ਪਾ ਕੇ ਭੇਜਾਂ।
ਹੂੰ, ਆਹੋ ਦੇਖ ਸਾਰੇ ਬੱਚੇਆਂ ਦਾ ਤੇ ਏਹੀ ਹਾਲ ਏ। ਸਾਡਾ ਆਪ ਬੱਚੇ ਬੜੇ ਪ੍ਰੇਸ਼ਾਨ ਕਰਦੇ ਨੇ ਤੇ। ਮੈਂ ਤੇ ਫੇਰ ਨਾ ਰਾਤੀ ਕੁਛ ਨਾ ਕੁਛ ਨਾ ਰੈਡੀ ਕਰਕੇ ਰੱਖ ਲੈਂਨੀ ਆਂ। ਓਦਾ ਜਿਵੇਂ ਆਲੂ ਆਲੀ ਰੋਟੀ ਬਣਾਣੀ ਐ। ਆਲੂ ਰਾਤੀ ਉਬਾਲ ਕੇ ਰੱਖ ਲਈਦੇ ਨੇ ਸਵੇਰ ਕਿਉਕਿ ਜਲਦੀ-ਜਲਦੀ ਸਵੇਰੇ ਟੈਮ ਏਨਾ ਹੁੰਦਾ ਨੀ ਵੀ ਅਹ ਤੇ ਜਿਵੇਂ ਆਲੂ ਆਲੀ ਰੋਟੀ ਕਿਸੇ ਵੇਲੇ ਮੈਂ ਦੇ ਦੀਨੀ ਆ। ਤੇ ਕਈ ਵਾਰੀ ਪਨੀਰ ਦਾ ਪਰੋਠਾ ਬਣਾਤਾ। ਤੇ ਹੁਣ ਜੀਵੇਂ ਬੱਚੇ ਸਬਜ਼ੀਆਂ ਖਾਂਦੇ ਨੀ। ਤੇ ਫੇਰ ਨਾ ਮੈਂ ਇਡਲੀ ਬਣਾ ਰਈ ਆ ਤੇ ਓਦੇ ਵਿੱਚ ਨਾ ਸਾਰੀਆਂ ਸਬਜ਼ੀਆਂ ਜੇੜੀ ਹੁੰਦੀਆਂ ਘਰ ਸ਼ਿਮਲਾ ਮਿਰਚ ਹੋਗੀ, ਗਾਜਰ ਹੋਗੀ। ਫਲੀਆਂ ਹੋਗੀਆਂ ਪੀਟਕੌਣ ਹੋ ਗਿਆ। ਏ ਸਾਰਿਆਂ ਨੂੰ ਨਾ ਚੌਪ ਕਰ ਲੈਂਣੀ ਆ ਬਰੀਕ-ਬਰੀਕ ਕਰਕੇ।
ਹਾਂਜੀ-ਹਾਂਜੀ ਅੱਜਕੱਲ੍ਹ ਤਾਂ ਚੋਪਰ ਆਏ ਹੋਏ ਨੇ ਬਿਜਲੀ ਵਾਲੇ
ਹਾਂ ਬਿਜਲੀ ਵਾਲੇ ਵੀ ਨੇ ਸਾਡੇ ਕੋਲ ਦੋਨੋ ਹੀ ਹੈਗੇ ਨੇ ਹੱਥ ਵਾਲਾ ਵੀ ਹੈਗਾ ਬਿਜਲੀ ਵਾਲਾ ਵੀ ਹੈਗਾ। ਕਿਉਂਕਿ ਕਿਸੇ ਵੇਲੇ ਬਿਜਲੀ ਨਾ ਹੋਏ ਤੇ ਹੱਥ ਵਾਲਾ ਇਸਤੇਮਾਲ ਹੋ ਜਾਂਦਾ।
ਬਿਲਕੁਲ-ਬਿਲਕੁਲ ਏ ਤਾਂ ਹੈਗਾ ਹੋਣਾ ਚਾਈਦਾ ਘਰ ਦੇ ਵਿੱਚ
ਓ ਤੇ ਹੈ ਈ ਏ ਤੇ ਬਸ ਫੇਰ ਓ ਸਭ ਕੁਛ ਚੋਪ ਕਰਕੇ ਵਿੱਚ ਪਾ ਦਿਨੇ ਆ ਤੇ ਇਡਲੀ ਵਿੱਚ ਆ ਤੇ ਬਸ ਸਟੀਮ ਵਾਲੀ ਬਣਾ ਦਿੰਨੀ ਆ।
ਅੱਛਾ।
ਹਾਂ ਤੇ ਬੱਚੇ ਖਾ ਲੈਦੇ ਨਾਲ ਥੋੜਾ ਜਾ ਕੈਚਅੱਪ ਪਾ ਦਈਦਾ ਤੇ ਖੁਸ਼ ਹੋਗੇ। ਖਾ ਲੈਂਦੇ ਨੇ।
ਹਾਂਜੀ, ਏ ਤਾਂ ਹੈਗਾ। ਬੱਚੇ ਕੈਚਅਮ ਵਾਲ ਤਾਂ ਬਹੁਤ ਪਜਦੇ ਨੇ ਉਹ ਉਹਨਾਂ ਨੂੰ ਕੋਈ ਚੀਜ਼ ਦਾ ਕੈਚਮ ਪਾ ਦੇਣਾ ਮੰਮੀ ਕਚ ਪਾ ਦੇਣਾ
ਹਾਂ ਉਹ ਤੇ ਹੈ ਜ ਕਿਸੇ ਵੇਲੇ ਆ ਘਰ ਹੀ ਫਰੈਂਚ ਫਰਾਈਜ਼ ਬਣਾ ਦਿੰਦੀ ਆ ਆਲੂ ਆਲੂ ਦੇ ਨਾ ਬਰੀਕ ਬਰੀਕ ਬਰੀਕ ਸਲਾਈ ਕਰਕੇ ਤੇ ਉਹਨੂੰ ਫਰੈਂਚ ਫਰਾਈਜ਼ ਬਣਾ ਕੇ ਦੇ ਦਿੱਤੇ
ਉਹ ਫਿਰ ਠੰਡੇ ਨਹੀਂ ਹੋ ਜਾਂਦੇ ਠੰਡੇ ਸਆਦ ਲੱਗਦੇ ਬੱਚੇ ਖਾ ਲੈਂਦੇ ਨੇ ਠੰਡੇ
ਫੇਰ ਉਹ ਜਿਵੇਂ ਥੋੜੇ ਬਹੁਤੇ ਤਾਂ ਕੋਸੇ ਕੋਸੇ ਤੇ ਰਹਿੰਦੇ ਹੀ ਹੈਗੇ ਨੇ ਤੇ ਕਿਉਂਕਿ ਇਹਦਾ ਤੇ ਜਿਹੜਾ ਲੰਚ ਬਰੀਕ ਕੇ ਉਹ ਮੈਡਮ ਕਰਾ ਦਿੰਦੀ ਛੇਤੀ ਨਾਲ ਹੀ ਤੇ ਹਾਂ ਤੇ ਬਾਕੀ ਜਿਵੇਂ ਹੁਣ ਤੁਸੀਂ ਉਹ ਬਣਾ ਦਿਆ ਕਰੋ ਜਿਵੇਂ ਪਰਾਂਠਾ ਬਣਾਉਂਦੇ ਹੋ ਨਾ ਜਿਵੇਂ ਪਾਲਕ ਦਾ ਥੋੜ੍ਹਾ ਜਿਅ ਪਾਲਕ ਦਾ ਆਟਾ ਗੁੰਨ ਲਿਆ ਥੋੜਾ ਜਿਹਾ ਨੋਓਰਾ ਚ ਕੁੰਦਰ ਦਾ ਆਟਾ ਗੁੰਨ ਲਿਆ
ਤੇ ਜਿਹੜਾ ਤੁਸੀਂ ਪਾਲਕ ਦਾ ਆਟਾ ਗੁੰਦੇ ਹੋ ਪਾਲਕ ਕੱਚੀ ਦਾ ਆਟਾ ਗੁੰਦੇ ਹੋ ਕਿ ਉਬਾਲ ਕੇ
ਨਹੀਂ ਨਹੀਂ ਉਬਾਲ ਕੇ ਦੋ ਉਬਾਲੇ ਦਆ ਕੇ ਨਾ
ਹਾਂਜੀ ਫੇਰ ਉਹਨੂੰ ਫੇਰ ਉਹ ਉਹਦਾ ਉਹ ਕਰਕੇ ਚੰਗੀ ਤਰ੍ਹਾਂ ਮੈਸ਼
ਹਾਂ ਮੈਸ਼ ਕਰ ਲੈਂਨੇ ਹਾਂ ਤੇ ਵਿੱਚ ਹਮ ਤੇ ਇਵੇਂ ਚਕੁੰਦਰ ਦਾ ਵੀ ਬਿਲਕੁਲ ਕੱਦੂਕਸ ਕਰਕੇ ਨਾ ਤੇ ਜਾਂ ਉਬਾਲ ਲੋ
ਚਕੁੰਦਰ ਦਾ ਭੈਣ ਜੀ ਮੈਂ ਇੱਕ ਵਾਰੀ ਬਣਾਇਆ ਸੀਗਾ ਉਹ ਨਾਲ-ਲਾਲ ਲਾਲ ਰੋਟੀ ਬਣਦੀ ਹੈ ਬੱਚੇ ਬਸ ਫੇਿਰ ਮਗਰ ਹੀ ਪੈਂਦੇ ਆ ਇਹ ਕੀ ਲਾਲ ਲਾਲ ਰੋਟੀ ਬਣਾਈ ਹੈ ਤੁਸੀਂ ਕੀ ਲਾਲ ਲਾਲ ਰੋਟੀ ਰੋਟੀ ਬਣਾਈਏ ਅੱਗੋਂ ਤਾਂ ਨਾ ਲੰਚ ਬੁਕਸ ਚ ਭੇਜਣਾ ਅਸੀਂ ਨੀ ਖਾ ਕੇ ਆਣੀ ਹੈਗੀ ਬੱਚੇ ਫੇਿਰ ਏਦਾਂ ਨਖਰੇ ਕਰਦੇ ਨੇ
ਤੇ ਬਸ ਉਹਦਾ ਨਾ ਜਿਵੇਂ ਅਸੀਂ ਲੱਛਾ ਪਰਾਂਠਾ ਬਨਾਉਂਦੇ ਹਾਂ ਇਸ ਤ ਤ੍ਹਾਂ ਨਾ ਤੁਸੀਂ ਵੀ ਤਿੰਨ ਲੇਅਰਾ ਬਨਾ ਕੇ ਨਾ ਤੇ ਟ੍ਰਿਪ ਤ੍ਰਿੱਪਲ ਲੇਅਰ ਬਣਾ ਕੇ ਇਹਦਾ ਪਰਾਂਠਾ ਬਣਾਓਗੀ ਉਹ ਨਾ ਮਲਟੀ ਕਲਰ ਦਾ ਜਿਵੇਂ ਬਣ ਜਾਏਗਾ ਜਿਵੇਂ ਇੱਕ ਸਿੰਪਲ ਆਟੇ ਦਾ ਹਰਾ ਇੱਕ ਬਣ ਗਿਆ ਇੱਕ ਇਕ ਲਾਲ ਬਣ ਗਿਆ ਉਹ ਬੱਚਿਆਂ ਨੂੰ ਨਾ ਅੱਖਾਂ ਨੂੰ ਉਹ ਲੱਗਦਾ ਇੰਟਰਸਟਿੰਗ ਲੱਗਦਾ ਫੇਰ ਬੱਚਾ ਖਾਂਦਾ ਹੈ ਵੀ ਕੀ ਚੀਜ਼ ਦਾ ਬਣਿਆ ਹੋਇਆ ਹੈ ਇਹ ਵਿੱਚ ਹੈ ਹੈਨਾ ਹਾਂ ਤਿੰਨ ਰੰਗ ਹੋ ਗਏ ਕਿਉਂਕਿ ਕਲਰਸ ਬੱਚਿਆਂ ਨੂੰ ਅੱਛੇ ਲੱਗਦੇ ਨੇ
ਹਾਂਜੀ
ਹਾਂ
ਤਾਂ ਸਹੀ ਹੈਗਾ ਕੋਈ ਨਾ ਮੈਂ ਵੀ ਫੇਿਰ ਬਣਾ ਕੇ ਦੇਖ ਦੇਖਾਂਗੀ ਹੋਰ ਤੁਸੀਂ ਇਹਨੂੰ ਗੁੜੀਆਂ ਨੂੰ ਫੇਰ ਲੰਚ ਬੋਕਸ ਹੋਰ ਕੀ ਕੀ ਭੇਜਦੇ ਹੋ
ਹੋਰ ਜਿਵੇਂ ਇੱਕ ਫਰੂਟ ਭੇਜ ਦਿੱਦੇ ਆ ਬਈ ਜਿਵੇਂ ਹੁਣ ਡੇਲੀ ਜ਼ਿਆਦਾ ਫਰੂਟ ਭੇਜ ਦਿੱਤਾ ਤੇ ਇਥੇ ਥੋੜਾ ਜਿਹਾ ਜਿਵੇ ਭੇਜ ਦਿੱਤੀ ਅ ਜਿਵੇਂ ਅਸੀਂ ਫਰੈਂਚ ਫਰਾਈਜ਼ ਬਣਾਏ ਨੇ ਇਹ ਭੇਜ ਦਿੱਤੇ ਤੇ ਕਈ ਵਾਰੀ ਜਿਵੇਂ ਪਰਾਂਠਾ ਭੇਜ ਦਿੱਤਾ ਆਲੂ ਦਾ ਹੋ ਗਿਆ ਪਨੀਰ ਦਾ ਹੋ ਗਿਆ ਹੈਨਾ ਇਹ ਸਭ ਚੀਜ਼ਾਂ ਹਾਂ
ਫੇਰ ਤਾਂ ਠੀਕ ਹੈਗਾ ਬੱਚਾ ਚਲੋ, ਬਦਲ-ਬਦਲ ਕੇ ਚੀਜ਼ਾਂ ਮੰਗਣਾ ਵੈ, ਬੱਚਾ ਕਹਿੰਦਾ ਇੱਕ ਚੀਜ਼ ਖਾ-ਖਾ ਕੇ ਮੈਂ ਤਾਂ ਬੋਰ ਹੋ ਗਿਆ, ਮੇਰੇ ਕੋਲ ਨੀ ਖਾਧੀ ਜਾਂਦੀ, ਮੈਨੂੰ ਬਦਲ-ਬਦਲ ਕੇ ਦਿਓ ਅੱਜ- ਕੱਲ੍ਹ ਦੇ ਬੱਚੇ ਮੋਡਰਨ ਹੋਏ ਪਏ ਆ ਨਾ
ਸੇਵੀਆਂ ਵੀ ਆਉਂਦੀਆਂ ਨੇ, ਨਮਕੀਨ ਉਹ ਬੱਚੇ ਨੂੰ ਲੱਗਦੀਆਂ, ਵਿੱਚ ਮੈਗੀ ਮਸਾਲਾ ਪਾ ਕੇ ਬਣਾਓ ਨਾ, ਤੇ ਪੂਰਾ ਇਵੇਂ ਲੱਗਦਾ ਵੀ ਮੈਗੀ ਬਣਾਈ ਹੋਈ ਆ ਤੁਸੀਂ ਪਿਆਜ, ਟਮਾਟਰ, ਵਿੱਚ ਸਬਜ਼ੀਆਂ ਪਾ ਕੇ ਬਣਾਓ, ਤੇ ਬੱਚੇ ਖਾ ਲੈਂਦੇ ਨੇ ਖੁਸ਼ ਹੋ ਕੇ, ਬੱਚੇ ਨੂੰ ਦੇਖਣਾ ਪੈਂਦਾ ਹੈ ਵੀ ਇੱਕ ਵਾਰੀ ਬਣਾ ਕੇ, ਕਿਹੜੀ ਚੀਜ਼ ਕੁਸ਼ ਹੋ ਕੇ ਖਾ ਰਿਹਾ, ਕਿਹੜੀ ਚੀਜ਼ ਨਹੀਂ ਖਾ ਰਿਹਾ ਖਾ ਰਹਯਾ, ਹਾਂ ਮੈਂ ਤੇ ਕਈ ਵਾਰ ਨਾ ਜਿਵੇਂ ਪਨੀਰ ਦੇ ਪਤਲੇ ਸਲਾਈਸ ਕਰਕੇ ਨਾ, ਉਹਨਾਂ ਨੂੰ ਹਲਕਾ-ਹਲਕਾ ਕਵੇ ਤੇ, ਸੇਕ ਕੇ
ਹਾਂਜੀ, ਅੱਛਾ
ਉਤੇ ਹਾਂ, ਇਸੇ ਲਈ ਪਨੀਰ ਵੀ ਵਧ, ਜਾਂ ਪ੍ਰੋਟੀਨ ਚਲੇ ਜਾਂਦਾ ਬੱਚੇ ਅੰਦਰ ਹਾਂ ਤੇ ਜਿਵੇਂ ਹੁਣ ਛੋਲੇ ਅਸੀਂ ਉਬਾਲਣੇ ਹਾਂ, ਛੋਲੇ, ਚਿੱਟੇ ਛੋਲੇ ਹੋ ਗਏ ਇਹਨਾਂ ਨੂੰ ਉਬਾਲੋ, ਇਹਦੇ ਵਿੱਚ ਪਿਆਜ, ਟਮਾਟਰ ਪਾ ਕੇ ਹਲਕਾ ਜਿ ਨਮਕ ਤੇ ਨਿੰਬੂ ਪਾ ਕੇ ਦਿਓ, ਉਹ ਵੀ ਬੱਚੇ ਖਾਂਦੇ ਨੇ ਖੁਸ਼ ਹੋ ਕੇ, ਮੈਂ ਤੇ ਕਿਸੇ ਜਿਵੇਂ, ਜਿਸ ਦਿਨ ਛੋਲੇ ਬਣਾਉਣੇ ਹੁੰਦੇ ਨੇ ਨਾ, ਤੇ ਸਵੇਰੇ-ਸਵੇਰੇ ਉਬਾਲ ਲੈਂਦੀ ਹਾਂ, ਤੇ ਸੁੱਕੇ-ਸੁੱਕੇ ਛੋਲੇ ਉਹ ਵੀ ਪਾ ਦਿੰਦੀ ਆ ਕਿਸੇ ਵੇਲੇ ਮੈਂ ਤੇ, ਹਾਂ, ਵਿੱਚ ਪਿਆਜ ਪਊਜ ਪਾ ਕੇ, ਹਾਂ-ਹਾਂ ਚਾਰ ਟਾਈਪ ਬਣਦੀ ਹਾਂ, ਜਿਵੇਂ ਸਪਰਾਊਟਸ ਹੋ ਗਏ, ਉਹੀ ਬਣ ਗਏ ਨਾ ਜਿਵੇ, ਇਹ ਵੀ। ਰੂਟੀਨ ਹੁੰਦਾ ਬੱਚੇ ਦੇ ਉੱਤੇ ਜ਼ਰੀਏ ਚਲੀ ਜਾਂਦਾ, ਤੇ ਹਾਂ। ਇਵੇਂ ਕਾਲੇ ਛੋਲੇ ਹੋ ਗਏ। ਉਹ ਵੀ ਇਵੇਂ ਕਰਕੇ। ਬਈ ਇਹਦੇ ਵਿੱਚ ਪਿਆਜ਼ ਪਊਜ ਪਾ ਕੇ, ਤੇ ਦੇ ਦੇਈਂ ਨੇ, ਹੂੰ।
ਨਹੀਂ ਸਹੀ ਹੈ, ਬੱਚਾ। ਉਹ ਕਹਿੰਦਾ ਬਦਲ- ਬਦਲ ਕੇ ਦਿਓ, ਬਦਲ- ਬਦਲ ਕੇ ਦਿਓ, ਨਹੀਂ ਮੈਂ ਵੀ ਬਣਾਵਾਂਗੀ। ਬੱਚਿਆਂ ਨੂੰ ਤਾਂ ਕਦੀ- ਕਦੀ ਜਿਵੇਂ। ਜਿਸ ਦਿਨ ਛੋਲੇ ਉਬਾਲੇ ਨਾ, ਉਹ ਭੇਜ ਦਿੱਤੇ, ਏਦਾਂ ਚਾਟ ਵਗੈਰਾ ਬਣਾ ਕੇ।
ਹਾਂ।
ਬੱਚਾ, ਚਲੋ ਸਕੂਲ ਬੈਠ ਕੇ ਬੱਚੇ ਦੇ ਨਾਲ ਹੀ ਆਦਤ ਪੈਣੀ ਹੈ। ਘਰ ਤਾਂ ਇਹਨਾਂ ਨੂੰ ਆਦਤ।
ਹਾਂ, ਪਹਿਲੇ ਵੀ ਬੱਚੇ ਵੇਖਦੇ ਨੇ ਨਾ, ਦੂਸਰਾ ਬੱਚਾ। ਕੀ ਲੈ ਕੇ ਆਇਆ, ਲੰਚ ਬੋਕਸ ਵਿੱਚ। ਤੇ, ਅਸੀਂ ਹਾਂ, ਕਿਸੇ ਵੇਲੇ ਸੈਂਡਵਿਚ ਵੀ ਬਣਾ ਦਿੰਦੇ ਹਾਂ। ਘਰ ਦੇ ਸੈਂਡਵਿਚ, ਬਣਾ ਦੀ ਏ, ਉਹ ਵੀ, ਵੀ ਫਰੈਸ਼ ਹੁੰਦੇ ਨੇ। ਸਾਨੂੰ ਪਤਾ ਹੁੰਦਾ ਵੀ ਅਸੀਂ ਕੀ ਪਾ ਕੇ ਬਣਾ ਰਹੇ ਹਾਂ, ਵੀ ਬਜ਼ਾਰ ਦੇ ਇਹਦੇ ਵਿੱਚ। ਵਿਚ ਮਿਉਨੀਸ ਪਾਈ ਹੁੰਦੀ ਹੈ, ਤੇ ਤੁਸੀਂ। ਹਾਂ, ਤੁਸੀਂ ਜਿਵੇਂ ਨਾ, ਦਹੀਂ ਹੁੰਦੀ ਹੈ ਨਾ, ਦਹੀਂ ਨੂੰ। ਜਿਵੇਂ ਤੁਸੀਂ ਕੱਪੜੇ ਦੇ ਵਿੱਚ ਛਾਨ ਲੋ, ਉਹ ਗਾੜੀ- ਗਾੜੀ। ਚੀਜ ਤੁਹਾਨੂੰ ਮਿਲ ਜਾਏਗੀ, ਤੇ ਉਹਦੇ ਵਿੱਚ। ਵਿੱਚ ਹੀ ਤੁਸੀਂ, ਸਬਜ਼ੀਆਂ ਕੱਟ ਕੇ। ਤੇ ਮਿਕਸ ਕਰਕੇ ਬਸ ਉਹ ਬ੍ਰੈਡ ਤੇ ਕਰਦੋ ਤੁਸੀਂ ਲਗਾ ਦੋ ਸਪ੍ਰੈਡ ਕਰਦੋ। ਤੇ ਉਹ ਵੀ ਬੜਾ ਅੱਛਾ ਬੱਚਿਆਂ ਨੂੰ ਲੱਗਦਾ ਸੈਂਡਵਿਚ ਘਰ ਦਾ ਰੇਡੀ ਕੀਤਾ ਆ।
ਅੱਛਾ ਨਹੀਂ ਮੈਂ ਬਣਾਵਾਂਗੀ ਦਹੀਂ ਹੀ ਤਾਂ ਜੰਮੀ ਹੁੰਦੀ ਐ ਘਰ।
ਹਾਂ ਹਾਂ ਉਹਨੂੰ ਬਸ ਤੁਸੀਂ ਕੋਈ ਕੋਟਨ ਦੇ ਕੱਪੜੇ ਦੇ ਵਿੱਚ। ਤੁਸੀਂ ਬੰਨ ਦਿਉ ਥੋੜ੍ਹੀ ਦੇਰ ਬਸ ਚਾਹੇ ਪੰਦਰਾਂ ਵੀਹ ਮਿੰਟ ਵਾਸਤੇ ਭਾਵੇਂ ਤੁਸੀਂ ਰਾਤੀ ਕਰਕੇ ਰੱਖ ਲਓ‌। ਤੇ ਸਵੇਰੇ ਵਿੱਚ ਮਿਕਸ ਕੀਤੀਆਂ ਸਬਜ਼ੀਆਂ ਅੱਜ ਕੱਲ੍ਹ ਸਵੀਟ ਕੌਣ ਬੜੇ ਬੱਚੇ ਪਸੰਦ। ਕਰਦੇ ਨੇ। ਤੇ ਤੁਸੀਂ ਉਹ ਪਾਓ ਵਿਚ ਤੇ ਹਾਂ।
ਨਹੀਂ ਵਧੀਆ ਸਲਾਹ ਦਿੱਤੀ ਹੈਗੀ ਆ ਤੁਸੀਂ ਮੈਂ ਬਣਾ ਬੱਚਿਆਂ ਨੂੰ ਬਣਾ ਕੇ। ਖਵਾਵਾਂਗੀ ਦੇਖਦੀ ਹਾਂ ਬੱਚਾ ਕਿਹੜੀ ਕਿਹੜੀ ਚੀਜ਼ ਪਸੰਦ ਖ਼ੁਸ਼ ਹੋ ਕੇ ਖਾਂਦਾ। ਤੇ ਫੇਰ ਬੰਦਾ ਉਹੀ ਚੀਜ਼ ਬੱਚਿਆਂ ਵਾਸਤੇ। ਬਣਾ ਲੈਂਦਾ ਐ ਬੱਚਿਆਂ ਵਾਸਤੇ ਹੀ ਖੇਚਲ ਕਰਨੀ ਪੈਂਦੀ ਹੈ। ਬੱਚੇ ਨਾ ਖਾਣ ਤੇ। ਫਿਰ ਆਪਣਾ ਵੀ ਦਿਲ ਨੀ ਕਰਦਾ ਚੀਜ਼ ਖਾਣ ਨੂੰ।
ਹਾਂਜੀ ਔਨਲਾਈਨ ਲੰਚ ਬੋਕਸ ਐਵੀਂ ਆਏ। ਬੱਚਾ ਫੇਰ ਹੁੰਦਾ ਵੀ ਲੈ ਸਾਰਾ ਦਿਨ ਭੁੱਖਾ ਰਿਹਾ, ਤੇ ਅਸੀਂ ਸੌਈਏ। ਉਹੀ ਹੈ ਨਾ, ਵੀ ਦੇਖਣਾ ਪੈਂਦਾ ਵੀ। ਕੋਈ ਇੱਕ ਵਾਰੀ ਟਰਾਈ ਕਰਕੇ ਵੀ ਕਿਹੜਾ ਬੱਚਾ ਖੁਸ਼ ਚੀਜ਼ ਖੁਸ਼ ਹੋ ਕੇ ਖਾ ਰਿਹਾ ਚੀਜ਼। ਫੇਰ ਉਹੀ ਹੋ ਦਿੰਦੇ ਰਹਿਣਾ ਚਾਹੀਦਾ ਹੈ।
ਬਿਲਕੁਲ ਬਿਲਕੁਲ ਬਿਲਕੁਲ ਹੁਣ ਏਦਾਂ ਹੀ ਕਰਿਆ ਕਰਾਂਗੇ ਭੈਣ ਜੀ, ਤੁਸੀ ਬੜੀ ਵਧੀਆ ਸਲਾਹ ਦਿੱਤੀ। ਦਿੱਤੀ ਹੈ ਮੈਨੂੰ, ਮੈਂ ਬੜੀ ਖੁਸ਼ ਹੋਈ ਹਾਂ ਤੁਹਾਡੀ ਸਲਾਹ ਨੂੰ ਸੁਣ ਕੇ, ਮੈਂ ਫੇਰ ਅੱਜ। ਤੇ ਯਾਨੀ ਕਿ ਕੁਛ ਨਾ ਕੁਛ ਉਹਨਾਂ ਵਾਸਤੇ ਟਰਾਈ ਕਰਾਂਗੀ। ਚਲੋ ਠੀਕ ਹੈ ਭੈਣ ਜੀ ਹੈਨਾ।
ਹਾਂਜੀ।
ਸਤਿ ਸ਼੍ਰੀ ਅਕਾਲ ਜੀ।